ਹਾਂਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਹੋਰ ਕੀ ਹਾਲ-ਚਾਲ?
ਵਧੀਆ-ਵਧੀਆ, ਤੁਸੀਂ ਦੱਸੋਂ?
ਹਾਂਜੀ, ਠੀਕ ਹੈ ਜੀ।
ਹੋਰ ਕੀ ਕਰਦੇ?
ਕੁੱਝ ਨਹੀਂ ਜੀ ਫਰੀ ਬੈਠੇ ਹੋਏ। ਮੈਂ ਕਿਹਾ ਚੱਲ ਤੁਹਾਨੂੰ ਕਾੱਲ ਕਰ ਲਾਂ। ਅੱਜ ਮੈਂ ਤੁਹਾਡੇ ਨਾਲ ਨਾ ਥੋੜ੍ਹੀ ਐਡਵਾਈਸ ਜਿਹੀ ਲੈਣੀ ਸੀ। ਤੁਹਾਡੇ ਕੋਲ। ਹਾਂਜੀ, ਤੁਸੀਂ ਮੈਨੂੰ ਦੱਸ ਸਕਦੇ ਹੋ? ਮੈਂ ਐਕਟਿਵਾ ਕਿਹੜੀ ਖਰੀਦਾ ਤੇ ਲੋਕੀਂ ਕਹਿੰਦੇ ਨੇ ਕਿ ਪੈਟਰੋਲ ਵਾਲੀ ਲੈਲੋ, ਹਨਾ। ਤੇ ਕਈ ਜਾਣੇ ਕਹਿੰਦੇ ਨਹੀਂ ਪੈਟਰੋਲ ਵਾਲੀ ਚ ਓਇਲ ਬੜਾ ਮਹਿੰਗਾ ਹੋ ਗਿਆ, ਤੇਲ ਹਨਾ। ਪਿੱਛੋ ਤੇ ਇਹਨਾਂ ਨਾਲ ਜਿਆਦੀ ਵਧੀਆ ਇਲੈਕਟ੍ਰਿਕ ਹੈਗੀਆਂ ਵਾ ਤੇ ਇਲੈਕਟ੍ਰਿਕ ਹੋਲੀਆਂ ਵਧੀਆ ਹੋਣਗੀਆਂ?
ਕਿਉਂਕਿ ਜਦੋਂ ਮੰਨ ਲਓ ਗਰਮੀ ਹੁੰਦੀ ਹੈ ਨਾ
ਉਹਦੋ ਮਤਲਬ ਉਹਨੂੰ ਦਾ ਨਾ ਫੱਟਣ ਦਾ ਖਤਰਾ ਹੋ ਜਾਂਦਾ ਹੇਗਾ ਅਤੇ ਉਹ ਉਸ ਕਰਕੇ ਨਹੀਂ ਸੀ ਹੈਗੀ ਪੈਟਰੋਲ ਵਾਲੀ ਭਾਂ ਪੰਜਾਹ ਦੇ ਪਾਓ ਸੌਦਾ ਪਾਓ ਇਹਦੇ ਕ ਨਾ ਇਕੈਕਟਿਵਾ ਵਧੀਆ ਆਪਣੇ ਕੋਲੋਂ ਸੇਫ ਆਈ
ਹਾਂਜੀ ਹਾਂਜੀ ਹਾਂਜੀ
ਅਤੇ ਉਹ ਚੀਜ਼
ਕਹਿ ਦਿੰਦੇ ਆ ਕਿ ਮਤਲਬ ਪੈਟਰੋਲ ਵਾਲੀ ਜਿਆਦਾ ਔਖੀ ਹੋ ਗਈ ਆ ਅੱਜ ਕੱਲ ਤਾਂ ਚਲੋ ਦੀ ਸਪਲਾਈ ਫ੍ਰੀ ਹੈਗੀ ਆ। ਹਨਾ, ਇੰਨੇ ਯੂਨਿਟ ਫ੍ਰਰੀ ਮਿਲਦੇ ਨੇ। ਤੇ। ਵਿੱਚ ਚਾਰਜਿੰਗ ਵੀ ਹੋ ਜਾਂਦੀ ਆ। ਇਹ ਚੀਜ਼ ਹੋ ਜਾਂਦੀ ਤੇ। ਪੈਟਰੋਲ ਕਿਉਂਕਿ, ਪਿੱਚੇ ਜੰਗ- ਦੇ ਹਾਲਾਤਾਂ ਕਰਕੇ ਪੈਟਰੋਲ ਵੀ ਬੜਾ ਮਹਿੰਗਾ ਹੋਇਆ ਸੀ ਉਹਦੇ ਕਰਕੇ ਅਸੀਂ ਪੈਟਰੋਲ ਖ਼ਰੀਦਣਾ ਔਖਾ ਹੈ ਕਈਆਂ ਦੇਸ਼ਾਂ ਵਿੱਚ ਤਾਂ ਪੈਟਰੋਲ ਹੀ ਨਹੀਂ ਮਿਲਣ ਡਿਆ
ਹਾਂਜੀ ਬੱਟ ਮੈਂ ਮੇਰੇ ਪੁਆਇੰਟ ਔਫ ਵਿਊ ਨਾਲ ਵੇਖੋਗੇ ਨਾ ਤੁਸੀਂ
ਹਾਂਜੀ
ਇਹ ਮਤਲਬ ਜਿਹੜੀਆਂ ਹੁੰਦੀ ਬੈਟਰੀ ਵਾਲੀਆਂ ਨਹੀਂ ਸਹੀ ਹੁੰਦੀਆਂ
ਹਾਂਜੀ
ਅਤੇ ਉਹ ਮੇਰੇ ਅਕੋਡਿੰਗ ਤਾਂ ਤੁਸੀਂ ਪੈਟਰੋਲ ਵਾਲੀ ਜ਼ਿਆਦਾ ਮ- ਸਫ਼ਰ ਕਰੂੰਗੀ
ਹਾਂਜੀ
ਉਹੀ ਬੈਟਰ ਆ ਭਾਵੇਂ ਤੁਂ ਸੌ ਦਾ ਪੈਟਰੋਲ ਪਾ ਪੰਜਾਹ ਦਾ ਪ ਤੁਹਾਨੂੰ ਇਹ ਤਾਂ ਚਲੋਂਦੇ ਸੇਫ ਆ ਕੇ ਚਲੌਂਦੇ ਉਹਦੇ ਫੱਟ ਜਾਂਦੀਆਂ ਆ
ਅੱਛਾ ਜੀ ਹਾਂਜੀ ਹਾਂਜੀ ਹਾਂਜੀ ਅੱਜ ਕੱਲ੍ਹ ਧੁੱਪ ਦਾ ਸੇਕ ਵੀ ਕਹਿ ਲੋਓ ਬਹੁਤ ਜ਼ਿਆਦਾ ਵਾ ਅੱਜ ਕੱਲ ਚੀਜ਼ਾਂ ਚੱਲ ਬੰਦਾ ਨੀ ਇਨਸਾਨ ਨੀ ਚੱਲ ਸਕਦਾ ਮਸ਼ੀਨਾਂ ਕਿਸੇ ਚੱਲ ਸਕਦੀਆਂ ਹਨਾ ਹਾਂਜੀ ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ ਵਧੀਆ ਗੱਲ ਕੀਤੀ ਸਗੋਂ ਤੁਸੀਂ ਇਹ ਚੀਜ਼ ਨਾ ਮੈਂ ਵੀ ਆਪਣੇ ਅੱਖੀ ਵੇਖੀ ਸੀ ਇੱਕ ਇਨਸਾਨ ਨੇ ਧੁੱਪੇ ਐਕਟੀਵਾ ਲਗਾਈ ਹੋਈ ਸੀ ਤੇ ਮਤਲਬ ਉਹ ਸਮਾਨ ਹੀ ਲੈਣ ਗਿਆ ਸੀ ਤੇ ਜਦੋਂ ਉਹ ਬਾਹਰ ਨਿਕਲਿਆ ਦੀ ਐਕਟਿਵਾ ਵਿੱਚ ਧੂੰਆਂ ਨਿਕਲ ਰਿਹਾ ਸੀ ਪਿੱਛੋਂ ਤੇ ਉਹਦੇ ਉਹ ਵੇਖ ਭਤੂਆ ਕੇਹੜੀ ਸਾਈਡ ਤੋਂ ਆ ਰਿਹਾ ਵਾ ਜਲਣ ਦੀ ਸਮੈਲ ਆ ਰਹੀ ਸੀ ਤੇ ਜਦੋਂ ਬਾਹਰ ਨਿਕਲਿਆ ਤੇ ਇਕ ਦੱਮ ਉਹਦੀ ਐਕਟ ਬਲਾਸਟ ਹੋ ਗਈ ਇੰਨੀ ਅੱਗ ਲੱਗ ਗਈ ਇਹ ਸੀ ਕਿ ਉਹ ਖੁੱਦ ਆਪ ਬਚ ਗਿਆ ਸੀ ਬਟ ਉਹਦੀ ਸਾਰੀ ਐਕਟਿਵਾ ਅੱਗ ਲੱਗ ਗਈ ਸੀ ਐਕਟਵਾ ਨੂੰ
ਹਾਂਜੀ
ਇਹ ਚੀਜ਼ ਹੋ ਜਾਂਦੀ
ਹੁਣ ਤੇ ਕਾਰਾਂ ਵੀ ਆ ਗਈਆਂ ਵਾਂ
ਹਾਂਜੀ ਬੈਡ ਕਟਰੀ ਵਾਲੀਆਂ ਕਾਰਾਂ, ਹਾਂਜੀ ਇਲੈਕਟ੍ਰਕਲ ਕਾਰਾਂ ਕੱਢਦੀਆਂ ਵਾ, ਪਰ ਹਾਂਜੀ ਪਰ ਇਹ ਚੀਜ਼ਾਂ ਹੈਨਾ ਅ, ਕਹਿ ਲੋ ਕਿ ਟੈਕਨੋਲੋਜੀ ਜਿਹੜੀ ਹੈਗੀ, ਬੜੀ ਅੱਗੇ ਅੱਗੇ ਤੱਕ ਜਾ ਰਹੀ ਏ। ਪਰ ਥੋੜ੍ਹੀ ਔਖੀ ਨੀ ਹੈ, ਹੈਨਾ।
ਹਾਂਜੀ ਔਹੀ ਨਾ।
ਹੈਨਾ, ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਹਾਂ ਚਲੋ ਠੀਕ ਹੈ, ਅਸੀਂ ਮੰਨਦੇ ਹਾਂ ਕਿ ਬਿਜਲੀ ਦੀ ਸਪਲਾਈ ਬਿਲਕੁਲ ਫ੍ਰੀ ਹੈਗੀ ਆ, ਹੈਨਾ। ਪਰ ਇਸ ਚੀਜ਼ ਨੂੰ ਕਰਨਾ ਬਹੁਤ ਔਖਾ ਹੈਗਾ ਵਾ। ਕਿਉਂਕਿ ਜਾਣ ਦਾ ਖ਼ਤਰਾ, ਬਣਿਆ ਰਹਿੰਦਾ ਹੈਨਾ।
ਹਾਂਜੀ ਹਾਂਜੀ
ਇਲੈਕਟ੍ਰਿਕ ਮਸ਼ੀਨਾ ਚ ਤਾਂ ਕੋਈ ਇਨਸਾਨ ਇੰਨੀ ਸਮਝ ਨਹੀਂ ਆਏਗੀ, ਤੇ ਉਹ ਵਿਚਾਰਾ ਕੀ ਕਰ ਲਏਗਾ? ਹੁਣ ਇਸ ਤਰ੍ਹਾਂ ਆਮ ਗੱਡੀਆਂ ਹਨ ਨਾ? ਹਾਂ ਆਹ ਟਰਾਂਸਪੋਰਟ ਚੱਲਦਾ ਪਿਆ, ਜਿਵੇਂ ਪੈਟਰੋਲ ਵਾਲਾ, ਡੀਜ਼ਲ ਵਾਲਾ। ਇਹਨਾਂ ਨੂੰ ਤਾਂ ਪਤਾ ਕਿ ਸਾਡੀ ਗੱਡੀ ਚ, ਜੀ ਆਹ, ਨੁਕਸ ਹੈਗਾ ਵਾ ਵੇਖ ਲੋ। ਤੇ ਇਹ ਤਾਂ ਇਲੈਕਟ੍ਰਿਕ ਵਾਲੀ ਏ ਚੀਜ਼ਾਂ ਨੂੰ ਤੇ ਫਿਰ ਬਿਜਲੀ ਵਾਲੇ ਬੰਦੇ ਨੂੰ ਦਿਖਾਉਣਾ ਪਏਗਾ ਫੇਰ।
ਹਾਂਜੀ।
ਹਨਾ ਇਹ ਤਾਂ ਆਮ ਬੰਦਾ ਦੇਖ ਨੀ ਸਕਦਾ ਜੀ ਇਹ ਤਾਂ ਬਿਜਲੀ ਘਰ ਵਾਲਾ ਬੰਦਾ ਹੀ ਬਸ ਦੇਖ ਸਕ ਕਾਲ ਦੇਖੋ ਫ਼ਿਰ ਹੈਨਾ ਜੀ।
ਹਾਂਜੀ-ਹਾਂਜੀ ਤੇ ਹੋਰ ਮਤਲਬ ਜਿਦਾਂ ਦਿਮਾ ਕੋਈ ਵੀ ਸੋਚ ਸਕਦਾ ਕਿ ਹਾਂ ਆਪਾਂ ਜੀ ਨਹੀਂ ਲੈਣੀ ਹੈ ਖਤਰਾ ਸਾਡੇ ਲਈ।
ਹਾਂਜੀ ਬਿਲਕੁਲ ਸਹੀ ਜੀ। ਹੂੰ ਹੋਰ ਸੁਣਾਓ? ਕਿ ਇਹ ਅੱਜ ਖਾ ਪੀ ਰਹੇ ਹੋ ਕੁੱਝ ਕੇ ਬਣਾਇਆ ਕਿ ਨਹੀਂ ਅੱਜ
ਹਾਂਜੀ।
ਅੱਛਾ ਜੀ, ਸਵੇਰੇ ਰੋਟੀ ਫਿਰ ਕਿਸ ਚੀਜ਼ ਨਾਲ ਖਾਧੀ?
ਅਸੀਂ ਮਤਲਬ ਰਾਜਮਹ ਬਣਾਏ ਸੀ, ਉਹਦੀ ਮਤਲਬ ਗਰਮ ਕਰਕੇ ਖਾਲੀ ਪਰੌਠੀਆਂ ਨਾਲ।
ਅੱਛਾ ਜੀ, ਠੀਕ ਹੈ ਜੀ। ਵਧੀਆ ਜੀ, ਹੋਰ ਸੁਣਾਓ? ਤੁਸੀਂ ਬਾਹਰ ਦੇ ਖਾਣੇ ਵਿੱਚ ਕੀ ਪਸੰਦ ਕਰਦੇ ਖਾਣਾ? ਹ
ਮੈਂ ਤਾਂ ਜ਼ਿਆਦਾ ਚਾਰ ਪੀਜ਼ਾ ਜ਼ਿਆਦਾ ਪਸੰਦ ਹੈ, ਮੈਨੂੰ ਉਹ ਵੀੇ ਉਹਦੇ 'ਚ ਬਲੈਕ ਲਾਈਵਜ਼ ਹੋਣ।
ਹਾਜੀ। ਤੁਹਾਨੂੰ ਕੀ ਲੱਗਦਾ ਬਾਹਰ ਦਾ ਖਾਣਾ ਮਤਲਬ ਸਾਡੇ ਲਈ ਸਹੀ ਹੈ, ਕਿ ਮਤਲਬ ਕਿ ਨਹੀਂ।
ਨਹੀਂ। ਬਹੁਤ ਲਿਮਿਟ ਆ ਵੀਕ 'ਚ ਇੱਕ ਵਾਰੀ ਮੈਗੀ ਖਾ ਲਓ ਮੰਥ ਚ ਦੋ ਤਿੰਨ ਵਾਰੀ ਪੀਜਾ ਖਾਲੋ ਬਸ ਇੰਨਾ ਬਹੁਤ ਆ ਹੀ ਬਹੁਤ ਆ।
ਹਾਂਜੀ, ਬਿਲਕੁਲ ਸਹੀ ਕਿਹਾ।
ਹੂੰ।
ਹਾਂ ਸਾਡੀ ਪੰਜਾਬੀ ਭਾਸ਼ਾ ਨੂੰ ਵੀ ਮਤਲਬ ਤੁਸੀਂ ਕਿੰਨੀ ਕੁ ਅਹਿਮੀਅਤ ਮਤਲਬ ਦਿੰਦੇ ਅੱਜ-ਕੱਲ੍ਹ ਨਾ ਲੋਕੀ ਕਹਿੰਦੇ ਨੇ ਕਿ ਤੇ ਇੰਗਲਿਸ਼ ਜ਼ਿਆਦਾ ਜ਼ਰੂਰੀ ਹੈ ਬੋਲਣੀ। ਹਨਾ ਤੇ, ਤੁਸੀਂ ਤੁਹਾਨੂੰ ਕੀ ਲੱਗਦਾ ਕਿ ਆਪਣੀ ਮਾਤਾ ਪੁਤਰ ਭਾਸ਼ਾ ਜੁੜਨਾ ਚਾਹੀਦਾ, ਵਾ ਸਾਨੂੰ ਕਿ ਨਹੀਂ। ਭੁਲਾ ਦੇਣੀ ਚਾਹੀਦੀ, ਕਿ ਨਾਲ ਹੀ ਜੁੜਨਾ ਚਾਹੀਦਾ ਵਾ। ਹਾਂਜੀ।
ਸਾਨੂੰ ਬੋਲਨੀ ਚਾਹੀਦੀ ਐ, ਜਦੋਂ ਆਪਾਂ ਕਿਸੇ ਵੈਂਡਰੀ ਹੋਏ ਜਾਂ ਫਿਰ ਕਿਸੇ ਨਾਲ ਗੱਲਬਾਤ ਕਰਨੀ ਹੋਵੇ ਬਾਹਰ।
ਹਾਂਜੀ-ਹਾਂਜੀ, ਬਿਲਕੁਲ ਸਹੀ ਕਿਹਾ ਪਰ ਅੱਜ-ਕੱਲ ਦੇ ਕੁੱਝ ਲੋਕ ਨੇ ਜਿਹੜੇ ਮਤਲਬ ਗੱਲ ਕਰਦੇ-ਕਰਦੇ ਵੀ ਕੋਈ ਇੰਗਲਿਸ਼ ਵਿੱਚ ਬੋਲ ਦਿੰਦਾ ਆ ਹਨਾ। ਉਹ ਚੀਜ਼ਾਂ ਵੀ ਜ਼ਰੂਰੀ ਨੀ ਨਾ ਹੁੰਦੀਆਂ ਫੇਰ।
ਹਾਂਜੀ-ਹਾਂਜੀ।
ਪੰਜਾਬੀ ਬੋਲੀ ਨੂੰ ਆਪਣੀ ਮਾਂ ਬੋਲੀ ਨੂੰ ਕਦੇ ਨੀ ਭੁੱਲਣਾ ਚਾਹੀਦਾ, ਇਸ ਚੀਜ਼ ਨੂੰ ਐ ਦੇਣੀ ਜ਼ਰੂਰ। ਚਾਈਦੀ ਹਨਾ, ਅੱਜ-ਕੱਲ੍ਹ ਦੇ ਜੇੜੇ ਬੱਚੇ ਐ ਨਾ ਸਿਰਫ ਹਿੰਦੀ ਤੇ ਇੰਗਲਿਸ਼ ਵਿੱਚ ਜਾਦਾ
ਇੰਟਰਟਰਸਟ ਰਾਖਦੇ ਨੇ, ਹੂੰ।
ਧਿਆਨ ਜਾਦਾ ਏਨਾ ਦਾ ਏਨਾਂ ਚੀਜ਼ਾਂ ਚ, ਪੰਜਾਬੀ ਦਾ ਤੇ ਉੜਾ ਐੜਾ ਵੀ ਨੀ ਪਤ ਪੜ੍ਹਨਾ ਆਦਾ। ਹਾਂਜੀ। ਮੇਰੇ ਖਿਆਲ ਨਾਲ ਤੇ ਇਹ ਜਾ ਨਾ ਗਲਤ, ਤੁਹਾਡੀ ਮਾਂ ਬੋਲੀ ਨੂੰ, ਕਦੀ ਪੰਜਾਬੀ ਨੂੰ ਭੁੱਲਣਾ ਨਹੀਂ ਚਾਹੀਦਾ, ਜਿਸ ਦਾ ਇਹ, ਅਗਰ ਅਸੀਂ ਕਹੀਏ ਕਿ ਜਿਵੇਂ ਯੂਪੀ ਵਾਲੀ ਸਾਈਡ ਤੇ, ਜਿਸ ਤਰ੍ਹਾਂ ਹੁਣ ਕਈ ਲੋਕ ਹੁੰਦੇ ਨੇ, ਯੂਪੀ, ਮਰਾਠੀ ਹੈਨਾ ਉਹਨਾਂ ਨੂੰ ਹਰ ਨੂੰ ਆਪੋ ਆਪਣੀ ਭਾਸ਼ਾ ਨਾਲ ਹੁੰਦਾ ਆ ਕਿ ਸਾਡੀ ਇਹ ਭਾਸ਼ਾ ਹੈ ਜ ਅਸੀਂ ਇਹੋ ਇਸ ਨਾਲ ਜੁੜਨਾ ਵਾ। ਉਹਨਾਂ ਦੇ ਵਿੱਚ ਹੀ ਏ ਔਹੀ ਭਾਸ਼ਾ ਬੋਲਦੇ ਨੇ ਜਿਵੇਂ ਮਰਾਠੀ ਦੀ ਕੋਈ ਮਰਾਠਾ ਭਾਸ਼ਾ ਹੋ ਜਾਂਦੀ ਹੈ ਬੋਲਣ ਵਾਲੀ, ਲਿਖਣ ਵਾਲੀ, ਔਹ ਆਪਣੀ ਉਸੇ ਚੀਜ਼ ਨੂੰ ਅਹਿਮੀਤ ਦਿੰਦੇ ਨੇ। ਜ਼ਿਆਦਾ ਬੋਲਣ ਚ, ਤੇ ਲਿਖਣ ਵਿੱਚ ਵੀ ਚਲੋ ਠੀਕ ਹੈ ਇੰਗਲਿਸ਼ ਬੋਲਦੇ ਨੇ, ਪਰ ਜੀਥੇ ਬੋਲਣਾ ਪੈਂਦਾ, ਉੱਥੇ ਬੋਲਦੇ ਨੇ
ਹਾਂਜੀ-ਹਾਂਜੀ, ਐ ਤੇ ਹੈ।
ਹੋਰ ਸੁਣਾਓ ਤੁਸੀਂ, ਮਤਲਬ ਸਕੂਲ ਦੇ ਵਿੱਚ ਤੁਸੀਂ ਅਪ ਆਪਣੇ ਪੰਜਾਬੀ ਬੋਲਦੇ ਹੋ, ਕਿ ਜ਼ਿਆਦਾ ਇੰਗਲਿਸ਼ ਵਿੱਚ ਹੀ ਗੱਲ ਕਰਦੇ ਹੋ?
ਗੱਲ ਕਰਦੇ ਇੱਥੇ ਫਰੈਂਡਸ ਵਿੱਚ ਜੇ ਪੰਜਾਬੀ ਚਲ ਜਾਂਦੀ, ਕਈ ਟੀਚਰਸ ਨਾਲ ਵੀ, ਪੰਜਾਬੀ ਚ ਵੀ ਗੱਲ ਕਰਲੋ। ਲਈ ਦੀ ਐ, ਤੇ ਹਿੰਦੀ ਚ ਵੀ
ਅੱਛਾ ਜੀ।
ਮਤਲਬ ਮਿਕਸ ਹੀ ਐ।
ਚੀਜ਼ਾਂ ਨਾ ਸਾਡੇ ਸੱਭਿਆਚਾਰ ਵਿੱਚ ਵੀ, ਹੈਨਾ, ਕਹਿ ਲਓ ਕਿ ਆਪਣੇ, ਸਾਡੇ ਪੰਜਾਬ ਕਲਚਰ ਵਿੱਚ ਇਹ ਚੀਜ਼ਾਂ ਲੋਪ ਹੁੰਦੀਆਂ ਜਾ ਰਹੀਆਂ ਵਾ, ਪਰ ਇਹ ਚੀਜ਼ਾਂ ਨਹੀਂ ਹੋਣੀਆਂ ਹਾਂ ਹਾਂ, ਸਾਨੂੰ ਇਸ ਚੀਜ਼ ਨੂੰ ਨੀ ਭੁੱਲਣਾ ਚਾਹੀਦਾ। ਆਪਣੇ ਬੱਚਿਆਂ ਨੂੰ, ਆਪਣੇ ਕਲਚਰ ਨਾਲ ਜੋੜ ਕੇ ਹੀ ਰੱਖਣਾ ਚਾਹੀਦਾ ਵਾ।
ਤੇ ਐ
ਤੇ ਬਾਕੀ ਚਲੋ, ਜਿਸ ਤਰ੍ਹਾਂ ਘੁੰਮਣ ਫਿਰਨ ਦੀ ਗੱਲ ਕਰਲੋ। ਤੁਸੀਂ ਅੱਜ ਤੱਕ ਕਦੀ ਵਰਿੰਦਾਵਾਨ, ਮਥੁਰਾ ਹੋ ਗਿਆ, ਉਜਜੈਨ ਹੋ ਗਿਆ ਜਾਂ ਖਾਟੂ ਸ਼ਾਮ ਜੀ ਹੋ ਗੇ, ਕਿਤੇ ਅਜ ਤਕ ਗਏ ਜੇ?
ਹਾਂ ਮਤਲਬ, ਫੈਮਲੀ ਜਾਂਦੀ ਨੀ ਉੱਥੇ ਤੇ
ਅੱਛਾ ਜੀ।
ਹੂ
ਠੀਕ ਹੈ ਜੀ, ਕਦੀ ਜਰੂਰ ਜਾਇਓ, ਕਹਿੰਦੇ ਨੇ ਕਿ ਬਹੁਤ ਸਾਰੀ ਲੀਲਾਵਾਂ ਵੇਖਨ ਨੂੰ ਉੱਥੇ ਮਿਲਦੀਆਂ ਕ੍ਰਿਸ਼ਨ ਜੀ ਦੀਆਂ, ਹੇਨਾ।
ਹਾਂਜੀ।
ਹਾਂਜੀ, ਜਿਹੜਾ ਕਹਿੰਦੇ ਜਾਂਦਾ ਉੱਥੇ ਜਾ ਕੇ ਬਸ ਉਹਨਾਂ ਦਾ ਹੀ ਹੋ ਕੇ ਰਹਿ ਜਾਂਦਾ, ਤੇ ਉੱਥੋਂ ਵਾਪਿਸ ਆਨ ਨੂੰ ਜੀਅ ਨੀ ਕਰਦਾ।
ਇਹ ਤਾਂ ਹੈ, ਮਤਲਬ ਮੈਂ ਵੀ ਬਹੁਤ ਸੁਨਿਆ ਹ ਉੱਥੇ ਉੱਥੋਂ ਦਾ ਪਰ, ਕਦੇ ਵਿਜ਼ਿਟ ਨਹੀਂ ਕੀਤ ਮਤਲਬ ਕਿ ਉੱਥੇ ਗੇ ਨਹੀਂ ਕਦੇ। ਰੇ ਮੀਆਂ
ਠੀਕ ਹੈ ਜੀ, ਹਨਾ ਪਰ ਜਾਣਾ ਜ਼ਰੂਰ ਚਾਹੀਦਾ। ਮੇਰੇ ਹਿਸਾਬ ਨਾਲ ਤੇ ਜਾਣਾ ਚਾਹੀਦਾ ਹੈ, ਸਾਨੂੰ ਉਹ ਅਪਣੇ ਸਾਰੇ ਗੁਰੂ, ਪੀਰ, ਫ਼ਕੀਰ ਹਨਾ ਸਾਡੇ ਜਿੰਨੇ ਵੀ ਗੁਰੂ ਹੈਗੇ ਸਨ, ਮੈਨੂੰ ਜਿੱਥੋਂ ਤੱਕ ਲੱਗਦਾ ਸਾਨੂੰ ਉਹਨਾਂ ਸਾਰਿਆਂ ਦਾ ਅਹ ਇਤਿਹਾਸ ਇੱਕ ਵਾਰੀ ਵੇਖਣ ਜ਼ਰੂਰ ਜਾਣਾ ਚਾਹੀਦਾ। ਤੇ ਅਪਨੇ ਬੱਚਿਆਂ ਨੂੰ ਉਸ ਚੀਜ਼ ਦੇ ਨਾਲ ਰੱਖਣਾ ਚਾਹੀਦੇ, ਹੇਨਾ ਜੀ ਹ ਹੇਨਾ ਜੀ, ਕਿਉਂਕਿ ਅੱਜ ਕੱਲ ਦੇ ਬੱਚਿਆਂ ਨੂੰ ਫੋਨਾਂ ਤੋਂ ਇਲਾਵਾ ਕੁਛ ਹੋਰ ਆਂਦਾ ਨੀ ਜੇ। ਪਹਿਲੀ ਗੱਲ ਤੇ ਇਹ ਆ, ਦੂਸਰੀ ਗੱਲ, ਅਹ ਬੱਚਿਆਂ ਨੂੰ ਆਪਣੇ ਗੁਰੂਆਂ ਬਾਰੇ ਨੀ ਕੁੱਝ ਪਤਾ, ਉਹਨਾਂ ਦੇ ਇਤਿਹਾਸ ਨੀ ਪਤਾ ਜਿਵੇਂ ਕਹਿ ਲਓ ਗੁਰੂ ਗੋਬਿੰਦ ਸਿੰਘ ਜੀ। ਉਹਨਾਂ ਦੇ ਬੱਚਿਆਂ ਦੇ ਇਤਿਹਾਸ ਨੇ ਅੱਜ ਕੱਲ ਪਤਾ। ਉਹਨਾਂ ਦੇ ਬੱਚਿਆਂ ਨੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ, ਹਾਂਜੀ, ਸਾਰਾ ਪਰਿਵਾਰ ਵਿਛੋੜਿਆ ਸੀ ਸਾਡੇ ਛੇ ਵਿਛੋੜਿਆ ਸੀ ਉੰਨਾ ਨੇ ਇਹ ਚੀਜ਼ਾਂ ਅਜ ਕਲ ਪਤਾ ਈ ਨਹੀ ਹੈਗੀਆਂ ਕਿਸੇ ਨੂੰ, ਵੀ ਤੇ ਸਾਨੂੰ ਜਿਥੋਂ ਤਕ ਲਗਦੇ ਕਿ ਇਹ ਚੀਜ਼ਾਂ ਵਿਖਾਉਣ ਜਾਣੀਆਂ ਚਾਹੀਦੀਆਂ ਵਾ
ਚਰ ਅਤੇ ਅਪਨਾ ਹਜ਼ੂਰ ਸਾਹਿਬ ਵੀ ਗਏ ਸੀ ਅਸੀ, ਉਹ ਤੇ ਬਹੁਤ ਕੁਝ ਹੀ ਮਤਲਬ ਮਤਬ ਕਿਹੇ ਪੁੱਛਣ ਦੀ ਲੋੜ ਨੀ ਪਈ ਕਿਉਕਿ ਸਾਰਾ ਮਲ ਮਤਲਬ ਇਹ ਸਾਰੀ ਹਿਸਟਰੀ ਇਤਿਹਾਸ, ਸਬ ਪਤਾ ਲੱਗਨ ਦਯਾ ਹੈ, ਕੀ ਮਤਲਬ ਕੀ ਹੈ। ਕੀ ਨਹੀ ਗੁਰੂ ਗੋਬਿੰਦ ਸਿੰਘ ਜਿਹ ਦੇ ਬਾਰੇ ਚ
ਹਾਂਜੀ, ਉਥੇ ਤਾਂ ਗੁਰਦੁਆਰੇ ਬਹੁਤ ਜਿਆਦੇ ਨੇ ਘੁਮਨ ਲਈ, ਹੇਨਾ
ਬਹੁਤ ਜ਼ਿਆਦਾ, ਪਤਾ ਨੀ ਏਕ ਸੋ ਪਤਾ ਨੀ ਕਿਨੇ ਗੁਰਦੁਆਰੇ ਆ
ਤੇ ਵਾਕਿਆ ਮੈਨੂੰ ਇਹਨਾਂ ਚੀਜ਼ਾਂ ਦੀ ਗਿਨਤੀਆਂ ਦਾ ਨੀ ਪਤਾ, ਤੇ ਪਰ ਹੈ ਬਹੁਤ ਜ਼ਿਆਦੇ ਆ ਬਹੁਤ ਵਧੀਆ ਵਾ, ਮਨ ਖੁਸ਼ ਹੋ ਜਾਦਾਂ ਜਾ ਕੇ ਹੇਨਾ ਜੀ, ਮਨ ਬਿਲਕੁਲ ਖੁਸ਼ ਹੋ ਜਾਂਦੇ
ਅਤੇ ਹੀਰਾ ਘਾਟ ਹੈਗਾ ਅਵਲ ਗੁਰਦੁਆਰਾ ਉਦੇ ਪਿਛੇ ਕਿਨੀ ਵਡੀ ਨਾ ਦਰਿਆ ਵਾ
ਹਾਂਜੀ ਅ-
ਮਤਲਬ ਉਥੇ ਲੋਕੀ, ਹਾਂਜੀ, ਉਥੇ ਮਥਾ ਟੇਕਣ ਜਾਂਦੇ ਲੋਕੀ ਉਹ ਨਹਿਰ ਗੱਲ ਨੂੰ-
ਹਾਂਜੀ- ਹਾਂਜੀ ਵਧੀਆ ਸਗੋਂ ਉਥੋਂ ਸਵੇਰ ਦੇ, ਚਲੋ ਠੀਕ ਹੈ ਜੀ, ਤੁਹਾਡੇ ਨਾਲ ਫਿਰ ਦੁਬਾਰਾ ਕਾਲ ਤੇ ਸਸ ਸ੍ਰੀ ਕਾਲ ਜੀ।